ਹਾਂਜੀ ਸਤਿ ਸ਼੍ਰੀ ਅਕਾਲ ਜੀ
ਹੋਰ ਕਿਵੇਂ ਹੋ
ਵਧੀਆ ਤੁਸੀਂ ਸੁਣਾਓ
ਹਾਂਜੀ ਠੀਕ ਠਾਕ ਹੋਰ ਕਿਵੇਂ ਆ ਘਰ ਪਰਿਵਾਰ ਸਭ ਹਾਂਜੀ ਹਾਂਜੀ ਠੀਕ ਹੈ ਇੱਧਰ ਵੀ ਸਭ ਠੀਕ ਹੈ
ਹੋਰ ਕੀ ਕਰ ਰਹੇ ਸੀਗੇ ਬਸ ਬੈਠੇ ਆ ਵਿਹਲੇ ਹੋ ਕੇ ਹੁਣੇ ਬੈਠੇ ਆ
ਅੱਛਾ ਜੀ
ਹਾਂਜੀ
ਕਾਫੀ ਦਿਨ ਦੀ ਤੁਹਾਡੇ ਨਾਲ ਗੱਲ ਨੀ ਹੋਈ ਸੀ ਮੈਂ ਕਿਹਾ ਚਲੋ ਕਾਲ ਕਰ ਲਵਾਂ
ਹਾਂਜੀ ਦੱਸੋ ਕਿੱਦਾਂ ਯਾਦ ਕੀਤਾ ਅੱਜ
ਬਸ ਐਵੇਂ ਹੀ ਕਰ ਲਿਆ ਹੋਰ ਕੀ ਚੱਲਦਾ ਅੱਜ ਕੱਲ
ਬਸ ਬੱਚਿਆਂ ਦੀ ਛੁੱਟੀਆਂ ਅੱਜ ਕੱਲ੍ਹ ਬੱਚੇ ਕਰੇ ਹੀ ਨੇ ਸਾਰਾ ਦਿਨ ਇਏਦਾਂ ਹੀ ਨਿਕਲ ਜਾਂਦਾ ਕੰਮ ਦੇ ਵਿੱਚ ਹੀ ਬੱਚਿਆਂ ਦੇ ਨਾਲ
ਹਾਂਜੀ ਇਹ ਤਾਂ ਹੈ ਮੇਰੇ ਵੀ ਬੱਚੇ ਘਰ ਹੈ ਹਨ ਉਹਨਾਂ ਨੂੰ ਵੀ ਛੁੱਟੀੀਆਂ ਸਭ ਜਗ੍ਹਾ ਹੀ ਛੁੱਟੀ ਨਾ ਬੱਚਿਆਂ ਨੂੰ
ਗਰਮੀਆਂ ਕਰਕੇ ਨਾ ਗਰਮੀ ਬਹੁਤ ਹੋਈ ਹੋਈ ਹੈ ਮਤਲਬ ਗਰਮੀ ਤਾਂ ਹੁਣ ੱਦਾਂ ਦੀ ਹੋਈ ਹੈ ਕਿ ਬਰਦਾਸ਼ਤ ਨਹੀਂ ਹੋ ਰਹੀ ਇੰਨੀ ਗਰਮੀ ਹੋਈ ਹੋਈ ਹੈ
ਹਾਂਜੀ ਬਹੁਤ ਜ਼ਿਆਦਾ ਹੋ ਗਈ ਆ ਫਿਰ ਹੁਣ ਬਸ ਜਿਵੇਂ ਜਿਵੇਂ। ਪੋਲਿਊਸ਼ਨ ਵੱਧ ਰਿਹਾ ਤੁਹਾਨੂੰ ਪਤਾ ਹੀ ਹੈ ਫਿਰ ਵੀ ਟੈਂਪਰੇਚਰ ਵੀ ਬਹੁਤ ਜ਼ਿਆਦਾ ਵਧੀ ਜਾਂਦਾ। ਹਨਾ ਮੌਸਮ ਵੀ ਵੈਦਰ ਵੀ ਪਹਿਲਾਂ ਵਾਂਗੋ ਨੀ। ਰਹਿ ਰਿਹਾ ਹੁਣ।
ਦੇਖਲੋ ਪਤਾ ਹੀ ਨਹੀਂ ਚੱਲਦਾ ਕਿਹੜੇ। ਟਾਈਮ ਗਰਮੀ ਹੋ ਜਾਂਦੀ ਹੈ ਕਿਹੜੇ ਟਾਈਮ। ਬਰਸਾਤ ਹੋ ਜਾਂਦੀ ਹੈ। ਨਹੀਂ ਤਾਂ ਪਹਿਲੇ ਮੌਸਮ। ਤਾਂ ਮਹੀਨਾ ਆਉਂਦਾ ਸੀ ਕੋਈ ਇਸ ਮਹੀਨੇ ਚ ਬਾਰਿਸ਼ ਹੋਏਗੀ ਤਾਂ ਇਸ ਮਹੀਨੇ ਚ ਗਰਮੀ ਪਏਗੀ। ਹੁਣ ਕੁਛ ਮੌਸਮ ਦਾ ਨੀ ਪਤਾ ਚੱਲਦਾ।
ਹੁਣ ਸਹੀ ਕੁਛ ਬੈਲੇੈਂਸ ਹੀ ਬਗੜ ਗਿਆ ਨਾ ਪੂਰਾ ਕੁਦਰਤ ਦਾ ਸਾਰਾ ਬੈਲੈਂਸ ਹੀ ਬਗੜ ਗਿਆ ਦੁਨੀਆਂ ਦਾ।
ਬਿਲਕੁਲ ਬਿਲਕੁਲ। ਬਿਲਕੁਲ ਹੁਣ ਦੇਖੋ। ਹੁਣ ਬੱਚਿਆਂ ਦੇ ਸਾਡਾ ਹਜੇ ਪਿਛਲੇ ਮਹੀਨੇ ਤੋਂ ਮਤਲਬ। ਕਾਫੀ ਟਾਈਮ ਮਤਲਬ ਪਿਆ ਸੀ ਛੁੱਟੀਆਂ ਚ ਬੱਚਿਆਂ ਨੂੰ ਲੇਕਿਨ ਛੁੱਟੀਆਂ ਜਲਦੀ ਕਰਤੀਆਂ ਸੀਗੀਆਂ ਕਿ ਹੀਟ। ਗਰੇਵ ਹੋ ਰਹੀਆਂ ਜੀ ਉਹ ਡੀਐਮ ਦੇ ਔਡਰ ਸੀਗੇ ਕਿ ਛੁੱਟੀਆਂ ਕਰਦੋ ਬੱਚਿਆਂ ਦੇ ਕਿ। ਬੱਚੇ ਬਿਮਾਰ। ਬਹੁਤ ਹੋ ਰਹੇ ਸੀ ਗੇ।
ਹਾਂਜੀ ਬਹੁਤ ਜ਼ਿਆਦਾ ਗਰਮੀ ਸੀ ਨਾ ਬਹੁਤ ਜ਼ਿਆਦਾ ਸੀ।
ਹਾਂਜੀ ਬਸ ਉਹਨੂੰ ਇਹ ਤਾਂ ਕਹਿ ਕਲਾਈਮੇਟ ਦਾ ਪਤਾ ਹੀ ਨਹੀਂ ਚੱਲਦਾ।
ਫੇਰ ਬਾਰਿਸ਼ ਹੋ ਗਈ ਸਾਡੇ ਏਧਰ ਤਾਂ ਬਾਰਿਸ਼ ਹੋ ਗਈ ਸੀ ਫੇਰ ਫਿਰ ਸਾਡੇ ਇਸ ਸਾਈਡ ਤਾਂ ਕੈਂਸਲ ਹੋ ਗਏ। ਫੇਰ।
ਬਸ ਉਹੀ ਤਾਂ ਦੱਸਦੇ ਨਾ ਮੌਸਮ ਦਾ ਕੁਛ ਪਤਾ ਹੀ ਨਹੀਂ ਚੱਲਦਾ ਕਿ ਬਰਸਾਤ ਕਦ ਸ਼ੁਰੂ ਹੋ ਜਾਂਦੀ ਕਦ ਗਰਮੀ ਹੋ ਜਾਂਦੀ ਹੈ ਹੂੰ। ਹੂੰ ਹੁਣ ਦੇਖੀਆਂ ਜੀ ਸੂਰਜ ਬਿਲਕੁਲ ਏਦਾਂ ਹੋ ਗਿਆ ਜੀ ਬਿਲਕੁਲ ਪਤਾ ਨੀ ਕਿਹੜੀਆਂ ਕਿਰਨਾਂ ਸਿੱਧਾ ਸਿੱਧਾ ਧਰਤੀ ਤੇ ਪੈ ਰਹੀਆਂ ਨੇ। ਤਾਂ ਕਰਕੇ ਜ਼ਿਆਦਾ ਬੱਚੇ ਬਿਮਾਰ ਹੋ ਰਹੇ ਹੈ।
ਇੱਥੇ ਮਤਲਬ ਜਿੱਥੇ ਤੁਹਾਡਾ ਕੱਪੜਾ ਹੈਗਾ ਠੀਕ ਹੈ ਜਿੱਥੇ ਨਹੀਂ ਕੱਪੜਾ ਹੈਗਾ ਨਾ ਫੈਬਰਿਕ ਨਹੀਂ ਹੈਗਾ ਜਿੱਥੇ ਮਤਲਬ ਥੋੜਾ ਤੁਹਾਡਾ ਹੈਂਡਸ ਵਗੈਰਾ ਆਏ ਨੇ ਮਤਲਬ ਪੈਰ ਨੇ ਹਨਾ ਸਰਦੀਆਂ ਵਿੱਚ ਕੋਈ ਸ਼ੂਜ਼ ਗਰਮੀ ਵਿੱਚ ਕੋਈ ਸ਼ੂਜ਼ ਥੋੜ੍ਹੀ ਪਾਉਂਦਾ ਹੁਣ ਗਰਮੀ ਇੰਨੀ ਹੁੰਦੀ। ਹੁੰਦੀ ਹੈ। ਮਤਲਬ ਸੈਂਡਲ ਵਿੱਚ ਜਿਹੜਾ ਜਿਹੜਾ। ਪਾਰਟ ਬਾਹਰ ਆ ਨਾ ਹੈਂਡਸ ਬਾਹਰ ਨੇ ਤੁਹਾਡੇ ਮਤਲਬ ਜਲ ਰਿਹਾ।
ਬਿਲਕੁਲ ਬਿਲਕੁਲ ਜਲ ਜਾਏਗਾ ਸਕਿੰਨ ਦੇ ਦੋ ਦੋ ਕਲਰ ਹੋ ਗਏ ਆ ਟੈਨ। ਟੈਨ ਹੋ ਜਾਂਦੀ ਹੈ ਨਾ ਬਹੁਤ। ਜ਼ਿਆਦਾ ਬੋਡੀ ਦੇ ਉੱਪਰ ਹਾਂ ਬਸ ਮੇਰੀ ਮੰਮੀ ਬਲੋਦੀ। ਹੁੰਦੀ ਸੀਗੀ ਕਿਰਨ ਵੀ ਇੱਕ ਇਹਦੇ ਚ ਸੁਨਹਿਰੀ ਹਿਰਨ ਵੀ ਕਾਲੇ ਪੈ ਜਾਂਦੇ ਇੰਨੀ ਧੁੱਪ। ਹੋ ਜਾਂਦੀ ਹੈ।
ਸਹੀ ਗੱਲ ਹੈ। ਮਤਲਬ ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਨਾ ਵੀ ਗਰਮੀ ਇੰਨੀ ਨ ਸੀ ਹੁੰਦੀ ਅਸੀਂ ਛੋਟੀ ਹੁੰ ਹੁੰਦੀ ਸੀ ਗਰਮੀ ਪਰ ਇੰਨਾ ਜ਼ਿਆਦਾ ਉਹ ਨਹੀਂ ਸੀ ਹੁੰਦਾ ਵੀ ਐਵੇਂ ਜਲਣ ਵਾਲੇ ਹੋ ਜਾਂਦੇ ਸੀ ਦੇਖੋ ਮਤਲਬ ਕੁ ਟਾਈਮ ਦੇ ਵਿੱਚ ਕਿੰਨਾ ਜ਼ਿਆਦਾ ਦੇਖੋ ਕੁ ਟਾਈਮ ਪੀਰੀਅਡ ਦੇ ਵਿੱਚ ਮਤਲਬ ਕਿੰਨਾ ਜ਼ਿਆਦਾ ਬੁਰਾ ਹਾਲ ਹੋਵੇ
ਬਿਲਕੁਲ ਦੇਖੋ ਅਕਤੂਬਰ ਨਵੰਬਰ ਦੇ ਵਿੱਚ ਵੀ ਗਰਮੀ ਹੁੰਦੀ ਹੈ ਲੋਕਾਂ ਦੇ ਏਸੀ ਚੱਲ ਰਹੇ ਹੁੰਦੇ ਹੈ
ਸਹੀ ਗੱਲ ਹੈ
ਸਟਾਰਟ ਹੁੰਦੀ ਹੈ ਤਾਂ ਬੱਚੇ ਕੂਲਰ ਸਟਾਰਟ ਹੋ ਜਾਂਦੇ ਹੈ ਬ ਦੋ ਕੁ ਮਹੀਨੇ ਦੀ ਸਰਦੀ ਰਹਿ ਗਈ ਹੈ ਬਸ ਮਤਲਬ ਸਮਝੋ ਅੱਠ ਮਹੀਨੇ ਗਰਮੀ ਗਰਮੀ ਹੈ
ਸਹੀ ਗੱਲ ਹੈ ਦੋ ਤਿੰਨ ਮਹੀਨੇ ਹੁੰਦਾ ਬਸ ਤਿੰਨ ਮਹੀਨੇ ਹੁੰ ਜ਼ਿਆਦਾ ਇਹਥ ਜਾਦਾ ਹੈ ਹੀ ਨੀ ਹਮ
ਯਾਦ ਅਸੀ ਛੋਟੇ ਛੋਟੇ ਹੁੰਦੇ ਸੀਗੇ ਜਦੋਂ ਅਸੀਂ ਜਾਂਦੇ ਸੀਗੇ ਰਾਤ ਵੇਲੇ ਕਿਤੇ ਜਾਣਾ ਘੁੰਮਣ ਫਿਰਨ ਅਕਤੂਬਰ ਦੇ ਵਿੱਚ ਸ਼ਾਲਾਂ ਲੈਣੀਆਂ ਸਵੈਟਰ ਪਾਉਣੇ ਤਾਂ ਹੁਣ ਦੇਖ ਲਓ ਅਕਤੂਬਰ ਦੇ ਵਿੱਚ ਕਿ ਨਵੰਬਰ ਚ ਵੀ ਸਵੈਟਰ ਨਹੀਂ ਨਿਕਲਦੇ
ਸਹੀ ਗੱਲ ਆ ਅਸੀਂ ਰਾਮਲੀਲਾ ਦੇਖਣ ਜਾਂਦੇ ਸੀ ਮਤਲਬ ਅਸੀਂ ਐਵੇਂ ਜਾਂਦੇ ਹੁੰਦੇ ਸੀ ਉੱਥੇ ਗਰਾਂਡ ਦੇ ਵਿੱਚ ਸ਼ਾਲ ਵਗੈਰਾ ਲੈ ਕੇ ਰਾਤ ਨੂੰ ਜਾਂਦੇ ਹੁੰਦੇ ਸੀ ਵੀ ਠੰਡ ਹੁੰਦੀ ਸੀ ਬਹੁਤ ਗਰਮੀ ਹੁੰਦੀ ਆ ਹੁਣ ਤਾਂ ਇਹ ਫੇਿਰ ਹੁੰਦਾ ਦੇਖੋ ਹਾਂਜੀ ਜਿਵੇਂ ਹੁਣ ਜਿਆਦਾ ਪੇੜ ਕੱ ਕ ਆ ਰਹੇ ਨੇ ਪੇੜ ਕੱਟਣ ਨਾਲ ਫੇਿਰ ਹੁਣ ਕੀ ਹੁੰਦਾ ਵੀ ਗਰਮੀ ਹੁਣ ਵਧੀ ਜਾਂਦੀ ਹੈ ਦੇਖੋ ਹਨਾ ਫਲੱਡ ਵਗੈਰਾ ਕਿੰਨੇ ਆਉਣੇ ਸ਼ੁਰੂ ਹੋ ਗਏ ਕਿਉਂ ਪੇੜ ਕੱਟੀ ਜਾਂਦੇ ਨੇ ਪਾਣੀ ਰੁਕਦਾ ਨੀ ਹੈਗਾ ਫਲੱਡ ਆਉਂਦੇ ਨੇ ਹੁਣ ਜਦੋਂ ਪੇੜ ਕੱਟਦੇ ਨੇ ਪੇੜ ਕੱਟ ਕੱਟਣ ਤੋਂ ਬਾਅਦ ਚ ਹੁਣ ਕੀ ਹੁੰਦਾ ਵੀ ਜਿਹੜੇ ਅਗਲੇ ਸ਼ੇਰ ਗਰਮੀ ਵੱਧਦੀ ਹੈ ਟੈਂਪਰੇਚਰ ਵਧਣ ਦੇ ਨਾਲ ਫ਼ਿਰ ਕੀ ਹੁੰਦਾ ਪਹਾੜਾਂ ਤੋਂ ਬਰਫ਼ ਬੁਰਫ਼ ਗਿਰੀ ਜਾਂਦੀ ਹੈ ਪਿਘਲੀ ਜਾਂਦੀ ਹੈ ਸਾਰੇ ਉਹ ਨਦੀਆਂ ਵਗੈਰਾ ਵਿੱਚ ਭਰ ਜਾਂਦੀਆਂ ਨਦੀਆਂ ਨਾਲਿਆਂ ਚ ਫਿਰ ਉਹਦੇ ਨਾਲ ਹੀ ਫਲੱਡ ਟਾਇਮ ਦਾ
ਬਿਲਕੁਲ ਬਿਲਕੁਲ ਹੈ ਹੀ ਨਹੀਂੀ ਕਿਸੇ ਪਾਸੇ ਗ੍ਰੀਨਰੀ ਹੈ ਹੀ ਨਹੀਂੀ ਇੰਨਾ ਬੁਰਾ ਹਾਲ ਹੋਇਆ ਪਿਆ ਬਾਹਰ ਨਿਕਲੋ ਤੁਸੀਂ ਦੇਖੋ ਬੱਚੇ ਕਿੰਨੀ ਜਲਦੀ ਬਿਮਾਰ ਹੋ ਜਾਂਦੇ ਹੁਣ
ਹਾਂਜੀ ਨਹੀਂ ਸਾਡੇ ਏਰੀਏ ਵਿੱਚ ਮਤਲਬ ਅਸੀਂ ਇਹੋ ਜਿਹੀ ਲੋੈਲਿਟੀ ਚੂਜ ਕੀਤੀ ਹੈ ਜਿਹੜੇ ਫੈਕਟਰੀ ਵਗੈਰਾ ਤੋਂ ਦੂਰ ਹੈ ਤੇ ਕਾਫੀ ਕਾਫ਼ੀ ਦੂਰੀ ਤੇ ਹੈ ਤੇ ਮਤਲਬ ਬਹੁਤ ਅੱਛਾ ਗਰੀਨਰੀ ਹੈ ਇੱਥੇ ਲੋਕਾਂ ਦੇ ਮਤਲਬ ਘਰ ਬਹੁਤ ਸੋਹਣੇ ਬਣਿਆ ਹੋਏ ਕੋਠੀਆਂ ਵਗੈਰਾ ਨੇ ਤੇ ਲੋਕਾਂ ਨੇ ਨਾ ਮਤਲਬ ਪ੍ਰੋਪ ਪਰਰ ਹਰ ਰ ਤਰ੍ਹਾਂ ਦਾ ਪੇੜ ਹਰ ਤਰ੍ਹਾਂ ਦੇ ਫਰੂਟ ਦਾ ਫਲਾਂ ਵਾਲੇ ਹਰ ਤਰ੍ਹਾਂ ਦੇ ਪੇੜ ਘਰ ਲਗਾਏ ਹੋਏ ਨੇ ਦਰਖਤ ਹਰ ਤਰ੍ਹਾਂ ਦੇ ਮਿਲ ਜਾਣਗੇ
ਬਹੁਤ ਅੱਛੀ ਗੱਲ ਹੈ ਬਹੁਤ ਅੱਛੀ ਗੱਲ ਹੈ ਜੱਥੇ ਜਿੱਥੇ ਅਸੀਂ ਰਹਿੰਦੇ ਹਾਂਥੇ ਅ ਪੇੜ ਪੌਦੇ ਦੇਖਣ ਨੂੰ ਵੀ ਤਰਸੀ ਦਾ ਕਿ ਪੇੜ ਪੌਦੇ ਕਿੱਥੇ ਲੱਗੇ ਹੋਏ ਹੈ
ਹਾਂਜੀ ਨਹੀਂ ਸਾਡੇ ਤਾਂ ਬਹੁਤ ਗਰੀਨਰੀ ਆ ਬਹੁਤ ਜ਼ਿਆਦਾ
ਚਾਹੀਦੀ ਵੀ ਹੈ ਗਰੀਨਰੀ ਲੋਕਾਂ ਨੂੰ ਆਪ ਸੋਚਣੀ ਚਾਹੀਦੀ ਹੈ ਨਾ ਕਿ ਸੋਚਣ ਕਿ ਚਲੋ ਜੀ ਆਪਣੇ ਬੱਚੇ ਦਾ ਬਰਡੇ ਤੇ ਅਸੀਂ ਸਾਨੂੰ ਸੋਚਣਾ ਚਾਦੇ ਕਿ ਅਸੀਂ ਇੱਕ ਪੇੜ ਜ਼ਰੂਰ ਆਪਣੇ ਬੱਚਿਆਂ ਕੋਲ ਲਗਵਾਈਏ
ਲਗਵਾਈਏ ਸਹੀ ਗੱਲ ਹੈ ਹਮ ਪੇੜ ਕੱਟੀ ਜਾ ਰਹੇ ਨੇ ਫਰਨੀਚਰ ਬਣਾਏ ਜਾ ਰਹੇ ਨੇ ਹਨਾ ਉੱਥੇ ਫੈਕਟਰੀ ' ਬਣਾਈ ਜਾਂਦੇ ਘਰਾਂ ਦੇ ਵਿੱਚ ਲੱਕੜ ਯੂਜ ਕਰੀ ਜਾਂਦੇ ਨੇ ਪਰ ਜਿਹੜੇ ਕੱਟ ਰ ਆ ਉਹਨਾਂ ਨੂੰ ਲਗਾਓ ਵੀ ਨਾ ਫਿਰ
ਬਸ ਬਸ ਬਸ ਲੋਕੀ ਆਪਣਾ ਕੰਮ ਕਰ ਹਰੀਦ ਨੇੇ
ਨਹੀਂ ਹੁਣ ਤਾਂ ਫੇਰ ਵੀ ਮੈਂ ਦੇਖਿਆ ਵੀ ਲੋਕ ਬਹੁਤ ਅਵੇਅਰ ਹੋ ਗਏ
ਕਾਫ਼ੀ ਲੋਕ ਕਰਦੇ ਹੈ ਕਾਫ਼ੀ ਲੋਕ ਕਰਦੇ ਹੈ ਬਰਡੇ ਤੇ ਹਾਂਜੀ ਨਹੀਂ ਸਕੂਲਾਂ ਚ ਵੀ ਦੇਖੋ ਤੁਸੀਂ ਸਕੂਲਾਂ ਚ ਹੁਣ ਬੱਚਿਆਂ ਨੂੰ ਸਾਡਿਆਂ ਨੂੰ ਜਿੱਦਾਂ ਕੰਮ ਮਿਲਦਾ ਤਾਂ ਉਹ ਵੀ ਸਕੂਲ ਵਾਲੇ ਵੀ ਜ਼ਰੂਰ ਬੱਚਿਆਂ ਨੂੰ ਕਹਿੰਦੇ ਆ ਕਿ ਨਹੀਂ ਪੇੜ ਪੌਦੇ ਜ਼ਰੂਰ ਲਗਾਉਣੇ ਆ ਮਤਲਬ ਮੰਗਵਾਉਂਦੇ ਆ ਪਲਾਂਟਸ ਲੈ ਕੇ
ਗਰਮੀਆਂ ਛੁਟੀਆਂ ਜ ਹੀ ਪ੍ਰੋਜੈਕਟ ਦੇ ਦਿੰਦੇ ਕਿ ਪਲਾਂਟਸ ਉਗਾਓ ਆਪਣਾ ਤੁਸੀਂ ਇੱਕ ਮਹੀਨੇ ਉਹਦੀ ਦੇਖਭਾਲ ਕਰੋ ਫੇਿਰ ਉਸ ਤੋਂ ਬਾਅਦ ਲੈ ਕੇ
ਹਾਂਜੀ ਬਿਲਕੁਲ ਬਿਲਕੁਲ ਅੱਛੀ ਗੱਲ ਹੈ ਬੱਚੇ ਤਾਂਦੇ ਤਾਂ ਸਿੱਖਣਗੇ ਹਾਂਜੀ ਮੈਂ ਤਾਂ ਦੇਖ ਕਾਫੀ ਮਤਲਬ ਕਈ ਲੋਕ ਹੈ ਜੋ ਇਸ ਲਈ ਬਹੁਤ ਬੱਚੇ ਮਤਲਬ ਲੋਕ ਵੀ ਹੈ ਕਾਫੀ ਮਤਲਬ ਕਰ ਰਹੇ ਹੈ ਕਿ ਨਹੀਂ ਗਰੀੀਨਰੀ ਹੋਣੀ ਚਾਹੀਦੀ ਪੇੜ ਪੌਦੇ ਲਗਾਉਣੇ ਹਾਂ ਨਹੀਂ ਹੁਣ ਤਾਂ ਕਾਫ ਕਾਫ਼ੀ ਯੂਥ ਹੈ ਜਿਹੜਾ ਇਸ ਚੀਜ਼ ਨੂੰ ਬਹੁਤ ਸਮਝ ਰਿਹਾ ਇਸ ਚੀਜ਼ ਨੂੰ ਕਿ ਆਉਣ ਵਾਲੀ ਜਨਰੇਸ਼ਨ ਨੂੰ ਬੜੀ ਦਿੱਕਤ ਹੋਏਗੀ
ਹਾਂਜੀ ਸਹੀ ਗੱਲ ਹੈ
ਨ ਹੋਇਆ ਹੋਇਆ
ਹਮ
ਨਦੀਆਂ ਦੇਖਲੋ ਕਿੱਦਾਂ ਲੋਕਾਂ ਨੇ ਬੁਰੇ ਹਾਲ ਕੀਤੇ ਹੋਏ ਹੈ ਜੋ ਆਪਣਾ ਆਪਣੇ ਜੋ ਪੂਜਦੇ ਹੈ ਜੋ ਸਟੈਚੂਜ ਹੁੰਦੇ ਹੈ ਜੋ ਕੂੜਾ ਕਬੜ
ਹਾਂ ਉਹ ਵੀ ਦੇਖੋ ਅਸੀਂ ਸਾਰਾ ਸਿੱਟ ਹੀ ਆਉਂਦੇ ਆ
ਹਨਾ ਉਹ ਦੇਖਦੇ ਆ ਲੋਕੀ ਪੂਜਾ ਕਰਦੇ ਪਹਿਲਾਂ ਉਹਨਾਂ ਨੂੰ ਰੱਖ ਰੱਖ ਕੇ ਘਰ ਦੇ ਵਿੱਚ ਚਲੋ ਜੀ ਹੁਣ ਇਹਨਾਂ ਨੂੰ ਓਦਾਂ ਹੀ ਫਿਰ ਚੁੱਕੇ
ਹਮ ਸਹੀ ਗੱਲ ਹੈ ਉਹਦੇ ਨਾਲ ਪਤਾ ਕੀ ਹੁੰਦਾ ਜਦੋਂ ਇੰਨੇ ਜ਼ਿਆਦਾ ਸਟਦੇ ਨੇ ਦੇਖੋ ਇੰਨੇ ਜ਼ਿਆਦਾ ਹਰ ਇੱਕ ਬੰਦਾ ਆਪਣੇ ਘਰ ਚ ਰੱਖਣ ਲੱਗ ਗਿਆ ਅੱਜ ਗੱਲ ਹਨਾ ਫਿਰ ਉਹ ਜਦੋਂ ਇੰਨੇ ਜ਼ਿਆਦਾ ਸੁੱਟਦੇ ਨੇ ਦੇਖੋ ਫੇਿਰ ਉੱਥੇ ਉਹਦਾ ਨਦੀ ਦਾ ਫੇਿਰ ਦੇਖੋ ਪਾਣੀ ਦਾ ਲੈਵਲ ਵੀ ਤਾਂ ਉੱਚਾ ਹੁੰਦਾ ਉਹ ਆਖਿਰਕਾਰ ਹੁੰਦੇ ਤਾਂ ਮਿੱਟੀ ਦੇ ਨੇ ਉਹਨਾਂ ਨੇ ਮੈਲਟ ਹੋ ਕੇ ਤਾਂ ਮਿੱਟੀ ਉਹ ਬਣਨਨਾ ਫਿਰ ਆਖਿਰ ਦੇ ਵਿੱਚ ਉਹ ਮਤਲਬ ਪਾਣੀ ਦਾ ਵੀ ਲੈ, ਦੇਖੋ ਵੱਧ ਜਾਂਦਾ ਫਿਰ।
ਨਾਲੇ ਚਲੋ ਮਿੱਟੀ ਵਾਲੇ ਤਾਂ ਚਲੋ ਖੁੜ ਜਾਂਦੇ ਹੈ। ਕਈ ਚੀਜ਼ ਇਹੋ ਜਹੇ ਜੋ ਪਲਾਸਟਿਕ ਲੋਕ ਸੁੱਟ ਦਿੰਦੇ ਨੇ, ਕਿੱਦਾਂ ਸੀਵਰ ਜਾਮ ਹੋ ਜਾਂਦਾ ਥੈਲੀਆਂ ਯੂਜ।
ਮਲਬ ਥੈਲੀਆਂ ਹਾਂ ਪੂਜਾ ਵਾਲੀਆਂ ਥੈਲੀਆਂ। ਪਤਾ ਨਹੀਂ ਇਹ ਕੀ ਕੀ ਕੁਛੱ। ਸੁੱਟੀ ਜਾਂਦੇ ਨੇ ਮਾਚਿਸਾਂ ਵਿੱਚ ਸੁੱਟੀ ਜਾਣਗੇ ਪੂਜਾ ਵਾਲੀੀਆਂ ਇਹ ਚੀਜ਼ ਤਾਂ ਮੈਂ ਦੇਖੀ ਆ ਹਮ।
ਬਿਲਕੁਲ ਨਹੀਂ ਇਹ। ਕੋਸ਼ਿਸ਼ ਕਰਨੀ ਚਾਹੀਦੀ ਨਾ ਕਿ ਲੋਕਾਂ ਨੂੰ ਅਸੀ ਕਿੱਦਾਂ ਕੁ ਡਿਸਪੋਜ ਕਿੱਦਾਂ ਕਰਨਾ ਕੁੂੜੇ ਨੂੰ। ਤਰੀਕੇ ਨਾਲ ਕਰੀਏ ਬਸ ਸਭ ਕੀ ਕਰਦੇ ਕੂੜਾ ਇੱਧਰ ਉੱਧਰ ਕਿਸੇ ਛੁ। ਤਾਂ ਬਸ ਕਿ ਨਾਲੇ ਛਟੇ ਹੈ। ਰਾਤ ਉਈ ਚੁੱਕ। ਆਪਣਾ ਡਸਟਬਿਨ ਚੁੱਕਿਆ। ਆਪਣਾ ਨੌਲੇਜ ਛੁਟਿਆ ਹੈ।
ਸੁਿੱਟੇ ਆਏ ਸਹੀ ਗੱਲ ਆ। ਦੇਖਦੇ ਨੀ ਹੈਗੇ ਲੋਕ। ਹਮ ਦੂਸਰੇ ਦੀ ਗੰਦਗੀ ਬਹੁਤੀ।
ਆਪਣੇ ਦੂਸਰੇ ਲਈ ਕੀ ਆਪਣੇ ਲਈ ਆਪਣੇ ਲਈ ਪ੍ਰੋਬਲਮ ਹੈ। ਸਾਡੇ ਲਈ ਵੀ ਤਾਂ ਹੈ, ਹੀ ਹੈ ਮੈਨੂੰ ਦੱਸੋ। ਸੀਂਵਰ ਬੰਦ। ਹੋ ਗਏ ਹਾਂ ਲੋਕ ਕੀ ਲੋਕ ਆਪਣੀ ਰਿਸਪੋਂਸਿਬਿਲਿਟੀ ਸਮਝ। ਹੈ।
ਸਹੀ ਗੱਲ ਆ।
ਰਿਸਪੋਂਸਬਿਲਿਟੀ ਸਮਝਣਗੇ ਤਾਂ ਦੇਖੋ ਸਫ਼ਾਈ ਹੋ ਜਾਏਗੀ।
ਜਿਹੜੇ ਕੂੜੇ ਵਾਲੇ ਨੇ ਮੈਂ ਉਹ ਵੀ ਦੇਖੇ ਆ ਕਿ ਖਾਲੀ ਬਲੱਡ। ਵਿੱਚ ਢੇਰ ਸਿੜਦੇ ਹੁੰਦੇ ਨੇ। ਕਿਦਾਂ ਲੋਕਾਂ ਦੇ ਘਰਾਂ ਤੋਂ ਚੱਕਣਗੇ ਥੋੜੀ ਦੇਰ ਅੱਗੇ -ਅੱਗੇ ਜਾਣਗੇ ਉੱਥੇ ਦੇਖਗੇ ਕੋਈ ਖਾਲੀ ਪਲੋਟ ਆ। ਉੱਥੇ ਸ ਦੇਣਗੇ ਮਤਲਬ ਅਸੀਂ ਫੇਿਰ ਰੋਕਿਆ ਉਹਨਾਂ ਨੂੰ। ਸਾਡੇ ਇੱਥ ਨੇੜੇੁੜੇ ਹੋਇਆ ਸੀ। ਅਗਲੀ ਗਲੀ ਦੇ ਵਿੱਚ। ਫੇਰ ਅਸੀਂ ਸਾਰਿਆਂ ਨੇ ਮਿਲ ਕੇ ਰੋਕਿਆ। ਫੇਰ ਅਸੀਂ ਮਤਲਬ ਮਿਊਸੀਪਲ ਕਮੇਟੀ ਵਾਲਿਆਂ ਨੂੰ ਕੰਪਲੇਂਟ ਕੀਤੀ ਤੇ ਫੇਿਰ ਉਹ ਨਾ ਉੱਥੇ ਉਹ ਲਗਾ ਗੇ। ਮਤਲਬ ਇੱਕ, ਮਤਲਬ ਬੋਰਡ ਲਗਾ ਗ ਕਿ ਪੰਜ ਹਜ਼ਾਰੁਪਆ ਫਾਈਨ ਹੈ। ਜਿਹਨੂੰ ਦੇਖ ਕੂੜਾ ਸੁੱਡ ਨੁਕ ਹਮ। ਸਮੈਲ ਆਉਂਦੀ ਹੈ ਮਤਲਬ ਮੱਛਰ ਹੁੰਦੈ ਦੇਖੋ ਕਿੰਨੀ ਸਮੈਲ ਆਉਂਦੀ ਹੈ ਮੱਛਰ ਕਿੰਨਾ ਪੈਦਾ ਹੁੰਦਾ
ਬਿਲਕੁਲ ਹਮ ਸਾਡੇ ਤੇ ਇੱਥੇ ਥੋੜਾ ਘਰ ਤੋਂ ਕਮ ਹੈਗਾ ਹੈ ਪੰਦਰਾਂ ਕੁ ਮਿੰਟ ਦਾ ਰਸਤਾ ਹੈ ਸਾਡੇੱ ਐਥੋਂ ਤਾਂ ਉੱਥੇ ਤਾਂ ਕੂੜੇ ਦੇ ਪਹਾੜ ਬਣੇ ਹੋਏ ਐ ਇੰਨਾ ਕੂੜਾ ਉੱਥੇ ਇੰਨਾ ਕੂੜਾ ਪੁੱਛੋ ਹੀ ਨਹੀਂ
ਹਮ
ਚਲਦੀ ਹੈ ਬਰਸਾਤ ਹੁੰਦੀ ਤੇ ਉੱੜ ਕੇ ਸਮੈਲ ਇਨੀ ਦੂਰ ਤਕ ਆਂਦੀ ਹੈ
ਬਹੁਤ ਦੂਰ ਤੱਕ ਗੰਦਾ ਕਿੰਨਾ ਲੱਗਦੈ ਨਾਲੇ ਦੇਖੋ ਕੁੱਤੇ ਨਾ ਡਾਈਪ ਪਰ ਵਗੈਰਾ ਬੱਚਿਆਂ ਦੇ ਪਾੜ ਪਾੜ ਕੇ ਸੁੱਟਦੇ ਨੇ ਰਸਤਿਆਂ ਵਿੱਚ ਕਿੰਨਾ ਕੂੜਾ ਕਰਕਟ ਹੁੰਦਾ ਬਹੁਤ
ਬਿਲਕੁਲ ਉਹੀ ਤਾਂ ਕਹਿ ਰਹੀ ਆ ਨਾ ਅਸੀਂ ਇਨ੍ਹਾਂ ਜਿਹਾ ਕੂੜਾ ਸਹੀ ਨਾਲ ਡਿਸਪੋਜ ਕਰ ਦੇਨੀ ਆ ਗੌਰਮੈਂਟ ਤਾਂ ਕਹਿੰਦੀ ਹੈ ਗਿੱਲਾ ਏਦਾਂ ਪਾਓ ਸੁ ਕਾ ਇਦਾਂ ਪਾਓ ਸਾਡ
ਹਮ ਨਹੀਂ ਅਸੀਂ ਪਾਉਂਦੇ ਹ ਅਸੀਂ ਸਾਡੇ ਨਹੀਂ ਅਸੀਂ ਦੋ ਡਸਟਬਿਨ ਚ ਪਾਉਂਦੇ ਹਾਂ ਓਹ ਆਂਟੀ ਦੋ ਚੋ ਐਵੈਂ ਅਲੱਗ ਅਲੱਗ ਲੈ ਕੇ ਜਾਂਦੇ ਨੇ
ਹਾਂ ਬੇਲਾ ਹਰ ਜਗ੍ਹਾ ਨੀ ਹੈ ਨਾ ਏਦਾਂ ਮੈਂ ਦੇਖਦੀ ਹਾਂ ਲੋਕੀ ਸਾਰਾ ਕੂੜਾ ਇਕੱਠਾ ਕਰੀ ਜਾਂਦੇ ਹੈ ਬਿਲਕੁਲ ਹੁਣ ਨਾਲੇ ਫਿਰ ਹੁਣ ਸਭ ਸੋਸਾਇਟੀਆਂ ਚ ਰਹਨ ਲੱਗੇ ਪਹਿਲੇ ਕਿੱਦਾਂ ਸੀ ਜਦੋਂ ਮੱਹਲਿਆਂ ਚ ਰਹਿੰਦੇ ਸੀ ਗਾਂ ਹੀ ਆਪਣਾ ਜੋ ਖਾਣ ਪੀਣ ਦਾ ਸਮਾਨ ਹੈ ਚਲੋ ਜੀ ਗਾ ਨੂੰ ਪਾਤਾ
ਗਾ ਨੂੰ ਪਾਤਾ ਸਹੀ ਗੱਲ ਹੈ ਕੂੜੇ ਦੇ ਵਿੱਚ ਜਾ ਰਹੇ ਹਮ ਜਾਨਵਰ ਬੇਚਾਰੇ ਭੁੱਖੇ ਘੁੰਮਦੇ ਨੇ ਅਵਾਰਾ ਜਾਨਵਰ ਹਮ ਪਾਣੀ ਵੀ ਤਾਂ ਕਿੰਨਾ ਗੰਦਾ ਕਰਦੇ ਨੇ ਦੇਖੋ ਫੈਕਟਰੀਆਂ ਵਗੈਰਾ ਦਾ ਜਿਹੜਾ ਸਾਰਾ ਗੰਦ ਹੁੰਦਾ ਪਾਣੀ ਚ ਜਾਂਦਾ ਨਦੀਆਂ ਚ ਕਈ ਵਿਚਾਰੇ ਗਰੀਬ ਲੋਕ ਉਹੀ ਗੰਦਾ ਪਾਣੀ ਪੀਂਦੇ ਆ ਹੁਣ ਸਾਡੇ ਵਰਗੇ ਤਾਂ ਫਿਲਟਰ ਲਗਵਾ ਲੈਂਦੇ ਨੇ ਘਰਾਂ ਦੇ ਵਿੱਚ ਉਹ ਨਹੀਂ ਲਗਵਾ ਸਕਦੇ ਹਮ ਇਹ ਤਾਂ ਮਤਲਬ ਸਾਨੂੰ ਹੀ ਸੋਚਣਾ ਚਾਹੀਦਾ ਨਾ ਲੋਕਾਂ ਨੂੰ ਹੀ ਸੋਚਣਾ ਚਾਹੀਦੈ ਤੇ ਹੁਣ ਗੌਰਮੈਂਟ ਵੀ ਇਕੱਲੀ ਨਹੀਂ ਕਰ ਸਕਦੀ ਸਭ ਕੁਛ ਹਮ ਚਲੋ ਜੀ ਬਹੁਤ ਵਧੀਆ ਲਗਿਆ ਤੁਹਾਡੇ ਨਾਲ। ਗੱਲ ਕਰਕੇ ਫੇਰ ਗੱਲ ਕਰਦੇ ਆ ਕਦੇ ਠੀਕ ਹੈ ਓਕੇ ਜੀ ਸਤਿ ਸ੍ਰੀ ਅਕਾਲ ਜੀ।